ਹੈਲੋ, ਹੈਲੋ।
ਹਾਂ ਵੀਰ ਜੀ।
ਸਸ ਰੀਆ ਕਾਲ ਜੀ, ਸਸ ਰੀਆ ਕਾਲ ਜੀ। ਹੋਰ, ਠੀਕ ਹੋ।
ਵਦੀਆ, ਤੁਸੀ ਸੁਣਾਓ।
ਮੈਂ ਕਹਿਣ ਡਿਆ, ਠੀਕ ਹੋ ਤੁਸੀਂ।
ਹਾਂਜੀ, ਕਿੱਧਰ ਯਾਤਰਾ ਕਰਕੇ ਆ ਰਹੀ ਹੋ ਤੁਸੀਂ।
ਹਾਂਜੀ-ਹਾਂਜੀ।
ਤੁਸੀਂ ਕਿੱਦਾਂ
ਮੈਂ ਬਸ ਦਿੱਲੀ ਤੋਂ ਵਾਪਸੀ ਆ ਰਿਹਾ ਸੀ, ਦਿੱਲੀ ਗਿਆ ਸੀ ਪਿੱਛੇ। ਕੱਲ ਪਰਸੋਂ
ਗਏ ਸੀ, ਸ਼ੀਸ਼ ਗੰਜ ਗੁਰਦੁਆਰੇ ਗਏ ਸੀ?
ਹਾਂਜੀ- ਹਾਂਜੀ ਅਗਰ ਤਾਂ ਘੁੰਮਣ ਹੀ ਗਿਆ ਸੀ ਛੁੱਟੀਆਂ ਕਰਕੇ, ਛੁੱਟੀਆਂ ਪੈਣ ਦੀਆਂ ਨਾ, ਤਾਂ ਕਰਕੇ ਗਿਆ ਸੀ ਘੁੰਮਣ ਦੋ- ਤਿੰਨ ਦਿਨਸਤੇ ਉਹ ਗੁਰਦੁਆਰੇ ਸਾਹਿਬ ਵੀ ਹੈ ਜੀ, ਨਾਲ ਦੇ ਨਾਲ ਥੋੜਾ ਉਥੇ ਮਾਰਕੀਟ ਘੁੰਮਲੇ ਉੱਧਰ ਦੀ, ਜਿਹੜੀ ਚੀਜ਼ਾਂ ਵੇਖਣ ਦੀ ਸੀ, ਉੱਧਰ ਚਲੇ ਗਏ ਪਹਿਲੀ ਵਾਰ ਮੈਟਰੋ 'ਚ ਬੈਠਿਆ ਸੀ, ਡਰ ਜਿਹਾ ਲਗਿਆ
ਹ, 'ਚ।
ਹੋਰ ਘਰ ਸਭ ਵਧੀਆ ਸਾਰੇ।
ਹਾਂ -ਹਾਂ ਸਭ ਵਧੀਆ ਦਸੋ ਗੁਰਦੁਆਰਾ ਵਧੀਆ ਹੈਗਾ ਦਿੱਲੀ ਦਾ, ਕ੍ਰਿਸ਼ਨ ਗੁਰਦੁਆਰਾ
ਪੁੱਛੋ ਨਾ, ਬੜਾ ਸੋਹਣਾ ਗੁਰਦੁਆਰਾ ਹੈ
ਇਹ ਕਿ ਮਰਜਾਣਾ ਹੋਵੇ, ਤੇ ਬੰਦੇ ਨੇ ਫਿਰ ਕਿਵੇਂ ਜਾਏ
ਹਾਂ-ਹਾਂ, ਮੈਂ ਤੁਹਾਨੂੰ ਦੱਸਦਾ ਕਿੱਦਾਂ ਕਰਨਾ, ਤੁਹਾਨੂੰ ਦੱਸਦਾ ਕਿਦਾਂ ਕਰਨਾ, ਸਭ ਤੋਂ ਵਧੀਆ ਤੁਸੀਂ ਗੋਲਡਨ ਟੈਂਪਲ ਜਾਂਦੀ ਹੈ ਟ੍ਰੇਨ, ਰਾਤੀ ਸਾ ਸਾਢੇ ਗਿਆਰਾਂ ਵਜੇ ਦੇ ਕੋਲ, ਸਟੇਸ਼ਨ ਤੋਂ ਗੋਲਡਨ ਟੈਂਪਲ 'ਚ ਬਹਿ ਜਾਓ ਤੁਸੀਂ, ਜਾਂ ਬੁਕਿੰਗ ਕਰਾਉਣਾ ਬੁਕਿੰਗ ਕਰਾ ਲੋ ਸਭ ਤੋਂ ਵਧੀਆ ਬੁਕਿੰਗ ਕਰਾ ਲਓ, ਗਰਮੀ ਹੈਗੀ ਹੈ ਤਾਂ ਕਰਕੇ ਸਫ਼ਰ ਨੀ ਹੁੰਦਾ ਜਿ਼ਆਦਾ ਲੰਬਾ। ਤੁਸੀਂ ਕੁਛ ਨੀ ਕਰਨਾ ਬਸ, ਉਹ ਉੱਥੇ ਉਤਾਰੇਗੀ ਦਿੱਲੀ ਸਟੇਸ਼ਨ ਤੇ।
ਹਾਂਜੀ
ਉਹਦੇ ਉਤੇ ਹੀ ਨਾ, ਬਸ ਇਹ ਸਮਝੋ ਬਿਲਕੁਲ ਥੋੜ੍ਹੀ ਜਿਹੀ ਦੂਰੀ ਤੇ ਨਾ ਮੈਟਰੋ ਸਟੇਸ਼ਨ ਹੈਗਾ, ਉੱਤੇ ਚੜ੍ਹ ਕੇ ਬਸ ਤੁਸੀਂ, ਮੈਟਰੋ ਤੋਂ ਜਾਓਗੇ। ਆਉਂਦੇ ਪਹਿਲਾਂ ਤੁਸੀਂ ਟਿਕਟ ਲੈਣੀ ਪੈਣੀ, ਤੁਸੀਂ ਟਿਕਟ ਲੈਣਾ ਰਾਜੀਵ ਚੋਕਦੀ ਰਾਜੀਵ ਚੌਕ ਦੀ ਨਾ ਟਿਕਟ ਲੈਣਾ ਤੁਸੀਂ, ਦਸ ਰੁਪਏ ਦੀ ਆਏਗੀ, ਦਸ -ਪੰਦਰਾਂ ਰੁਪਏ ਦੀ।
ਹਮ।
ਹੈਲੋ
ਹਾਂਜੀ- ਹਾਂਜੀ, ਫਿਰ ਵੀਰ ਜੀ।
ਮੈਂ ਕਹਿਣ ਦਿਆ ਕਿ, ਦਸ -ਪੰਦਰਾਂ ਰੁਪਏ ਦੀ ਟਿਕਟ ਆਏਗੀ
ਠੀਕ ਹੈ
ਆਉਂਦੀ
ਉਹ ਮੈਟਰੋ ਦੀ, ਮੈਟਰੋ ਦੀ
ਮੈਟਰੋ ਦੀ ਆਏਗੀ, ਉਹ ਪਲੈਟਫੋਮ ਹੈਗਾ, ਓਹੰਦਾ ਰਾਜੀਵ ਚੋਕ
ਠੀਕ ਹੈ
ਆਉਂਦੇ ਤੇ ਚੜ੍ਹ ਜਾਣਾ, ਤੁਸੀਂ ਗਿਣਤੀ ਦੇ ਨਾ, ਮਤਲਬ ਇਹ ਸਮਝ ਲਓ ਦੋ- ਦੋ ਮਿੰਟਾਂ 'ਚ ਆਉਂਦੀ ਮੈਟਰੋ ਦੋ -ਦੋ ਮਿੰਟਾਂ ਬਾਅਦ ਆ ਜਾਂਦੀ ਏ ਮੈਟਰੋ ਹੋਰ ਦਸ, ਔਰ ਅੰਦਰ ਬਿਲਕੁਲ ਚਿਲਡ, ਏਸੀ ਚੱਲਣ ਦਿਆਂ ਚੌਵੀ ਘੰਟੇ
ਹ
ਉਹ ਤੁਹਾਨੂੰ, ਦੋ -ਚਾਰ ਮਿੰਟਾਂ 'ਚ ਰਾਜੀਵ ਚੌਕ ਉਤਾਰ ਦੇਵੇਗੀ।
ਉੱਥੇ ਉੱਤਰ ਜਾਣਾ ਤੁਸੀਂ, ਉੱਤਰ ਜਾਣਾ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਬਸ ਇੰਨਾ ਕੁ ਚੱਲਣਾ, ਬਸ ਇੱਕ- ਇੱਕ ਡੇਢ ਕਿਲੋਮੀਟਰ ਹੈਗਾ। ਪੈਦਲ ਚੱਲੋਗੇ ਤੁਸੀਂ, ਮਤਲਬ ਮਾਰਕੀਟ, ਤੁਸੀਂ ਵੇਖਦੇ ਜਾਓਗੇ, ਮਾਰਕੀਟ ਵੀ ਨਾਲ ਦੇ ਨਾਲ ਤੁਸੀਂ ਜਿੱਦਾਂ ਮੈਟਰੋ ਤੁਸੀਂ ਮੈਟਰੋ ਉਤਰੋਗੇ ਨਾ, ਬਸ ਖੱਬੇ ਪਾਸੇ ਸੀਡੀਆਂ ਉਤਰ ਰਹੇ, ਉਹਦੇ ਵਾਪਸ ਆ ਜਾਓ, ਥੱਲੇ ਉਤਰ ਜਾਓ ਮਤਲਬ, ਬਾਹਰ ਆ ਜਾ, ਅੰਦਰ ਆ ਜਾ ਬਾਹਰ ਆ ਜਾਓਗੇ ਤੁਸੀਂ ਮਾਰਕੀਟ 'ਚ ਮਾਰਕੀਟ ਚ ਇੱਕ ਦੋ ਮੈਂ ਦੱਸਦਿਆਂ ਤੁਹਾਨੂੰ ਗੁਰਦੁਆਰੇ ਗੁਰਦੁਆਰੇ ਦਾ ਰਸਤਾ ਦੱਸ ਰਿਹਾ ਤੁਹਾਨੂੰ
ਹਾਂਜੀ ਹਾਂਜੀ।
ਕੁਛ ਨੀ ਬਸ ਥੱਲੇ ਆਓਗੇ, ਇੱਕ ਦੋ ਇਕ ਦੋ ਮੋੜ ਮੁੜਨੇ ਨੇ ਤੁਸੀਂ ਪਹੁੰਚ ਜਾਓਗੇ ਉੱਧਰ ਹੈਲੋ।
ਜੇ ਤਾਂ ਹੋਰ ਕੀ ਹੈਗਾ ਉੱਧਰ ਦੇਖਣ ਵਾਲੇ,
ਬਸ ਤੁਸੀਂ ਨਹੀਂ ਤੁਸੀਂ ਗੁਰਦੁਆਰੇ ਜਾਓ ਤੁਹਾਨੂੰ ਓਦਾਂ ਹੀ ਸਕੂਨ ਮਿਲਜੇ ਗਾ ਏਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ ਉੱਧਰ ਜਿਹੜੇ ਚਾਂਦਨੀ ਚੌਕ ਨੀ ਹੈਗਾ ਚਾਂਦਨੀ ਚੌਕ, ਜਿੱਥੇ ਬਾਬਾ ਜੀ ਸ਼ਹੀਦ ਕੀਤੇ ਸੀ।
ਹਾਂਜੀ-
ਮਤਲਬ ਜਦੋਂ ਸਿਰ ਅ ਲਗ ਕਰਤਾ ਸੀ ਸ਼ੀਸ਼ ਉਹੀ ਚੌਂਕ ਹੈਗੀ ਹੈ ਹਾਥ ਚਾਂਦਨੀ ਚੌਕ ਉਹੀ ਹੈਗੇ, ਉੱਥੇ ਕਹਤੇ ਇੱਕ ਥੜਾ ਬਣਿਆ ਬੜਾ ਵੱਡਾ ਜਿਹਾ।
ਅੱਛਾ।
ਉੱਥੇ ਵੀ ਤੁਸੀਂ ਜਾ ਸਕਦੇ ਹੋ ਦਰਸ਼ਨ ਕਰੋਗੇ, ਉਹਦਦੇ ਚੌਵੀ ਘੰਟੇ ਲੰਗਰ ਚੱਲ ਰਿਹਾ, ਕੀਰਤਨ ਚੱਲ ਰਿਹਾ ਚੌਵੀ ਘੰਟੇ।
ਰਹਿਣ ਵਗੈਰਾ ਵੈਸੇ ਵੀ ਕਮਰਾ ਵਗੈਰਾ ਮਿਲ,
ਹਾਂਜੀ ਹਾਂਜੀ ਮਿਲ ਜਾਂਦੇ ਆ, ਉੱਧਰ ਨੇੜੇ ਬੜੇ ਸਾਰੇੇ ਹੋਟਲ ਏ ਨਾਲੇ ਉਹ ਵੀ ਨੇ ਨਾਲ ਦੇ ਨਾਲ ਤੁਹਾਨੂੰ
ਕਮਰਾ ਵਗੈਰਾ ਮਿਲ ਜਾਏਗਾ ਨਾ ਜੇ ਆਪਣਾ ਫੈਮਿਲੀ ਨਾਲ ਜਾਣਾ ਹੋਵੇ ਤਾਂ।
ਹਾਂਜੀ ਹਾਂਜੀ, ਮਿਲ ਜੇ ਗਾ ਜੀ
ਹਮ
ਆਰਾਮ ਨਾਲ ਮਿਲ ਜਾ ਤੁਹਾਨੂੰ ਕਮਰਾ, ਫੈਮਲੀ ਵਾਸਤੇ ਮਿਲ ਜਾਂਦਾ ਹੈ। ਤੁਸੀਂ ਆਰਾਮ ਨਾਲ ਜਾਣਾ ਦਰਸ਼ਨ ਮੇਲੇ ਆਰਾਮ ਨਾਲ ਹੋ ਜਾਗੇ ਤੁਹਾਨੂੰ ਉਹਦੇ ਨਾ ਥੱਲੇ ਵੀ ਥੱਲੇ ਜਾਓਗੇ ਨਾ ਥੱਲੇ ਵੀ ਹੈਗਾ। ਥੋੜਾ ਵੇਖਣ ਦਾ।
ਹਾਂਜੀ ਹਾਂਜੀ।
ਅੰਦਰ ਬੜਾ ਸਕੂਨ ਅੰਦਰ ਜਾਓਗੇ ਨਾ ਤੁਸੀਂ, ਉੱਥੇ ਮਤਲਬ ਸਾਰੇ ਕੀਰਤਨੀਆਂ ਬੈਠੇ ਹੁੰਦੇ ਨੇ ਜ਼ਿਆਦਾਤਰ ਉੱਧਰ ਹੀ, ਜ਼ਿਆਦਾਤਰ ਜਿਹੜੇ ਫੇਮਸ ਨੇ ਬਬੀਆਂ ਵਰਗੇ। ਓਦਾ ਉਧਰੋਂ ਹੀ ਫੇਮਸ ਹੋਏ ਨੇ ਉੱਥੋਂ ਹੀ ਉਹਨਾਂ ਨੇ ਕੀਰਤਨ ਕਰ ਕਰ ਕੇ, ਈ ਉਹਨਾਂ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੇ ਬਸ ਫੇਰ, ੳਹਨਾ ਦੀ ਚੜਾਈ ਹੋਗੀ ਬੜੀ ਤੁਸੀਂ ਕਦੋ ਜਾਣਾ ਫਿਰ?
ਐ ਹੀ ਪੁੱਛਦੇ ਹਾ ਪੁੱਛ ਮੈਂ ਤੁਹਾਡੇ ਕੋਲ ਬਈ ਕਦੋਂ ਜਾਈ ਆ ਅਸੀਂ ਬਈ ਕੀ ਹਿਸਾਬ ਕਿਤਾਬ ਉੱਧਰ ਜਾਣ ਦਾ?
ਹਾਂ ਬਸ, ਬਸ ਤੁਸੀਂ ਪਹਿਲੇ ਟ੍ਰੇਨ ਫੜ ਲੈ ਫਿਰ ਮੈਟਰੋ ਫਿਰ ਨਾਲ ਦੇ ਨਾਲ ਨਾ ਤੁਸੀਂ ਪੈਦਲ ਚੱਲ ਲੈਣਾ ਉੱਥੇ ਨਾ ਕੱਪੜੇ ਦੀ, ਉਹ ਡਰਾਈ ਫਰੂਟ ਦੀ ਮਾਰਕੀਟ ਏ ਬੜੀ ਵੱਡੀ
ਅੱਛਾ
ਖਜੂਰ, ਬਦਾਮ, ਕਾਜੂ ਇਹ ਸਾਰੇ ਮਿਲ ਜਾਣਗੇ ਉੱਧਰ ਸਸਤੇ
ਮਸਾਲੇ ਦੀ ਮਾਰਕੀਟ ਹੈਗੀ ਆ ਉੱਧਰ, ਮਸਾਲੇ ਘਰ ਯੂਜ ਨਹੀ ਕਰਦੇ ਮਸਾਲੇ ਜਿਹੜੇ ਉਹਦੀ ਮਾਰਕੀਟ ਵੀ ਹੈਗੀ ਏ ਬੜੀ ਵੱਡੀ, ਉਹਦੇ ਮਸਾਲੇ ਮਤਲਬ ਜਿੱਦਾਂ ਤੁਹਾਨੂੰ ਮਸਾਲਾ ਚੰਗਾ ਲੱਗੇ ਉਹ ਮਿਲ ਜਾਏ ਉਧਰੋਂ
ਕਹਿੰਦੇ ਕੱਪੜਾ ਕੁਪੜਾ ਵੀ ਬੜਾ ਸਸਤਾ ਦਿੱਲੀ
ਬੜਾ ਸਸਤਾ ਹੈ ਡੇਢ ਸੌ ਰੁਪਏ ਦੀ ਜਿ ਪੈਂਟਾ, ਜੀਨਸਾ। ਮੁੰਡਿਆ ਦੀ। ਸੋ-ਸੌ ਰੁਪਏ ਦੀ ਸ਼ਰਟਾ ਜਿਹੜੀ ਇੱਥੇ ਢਾਈ ਸੌ ਉਹ ਚਾਰ-ਚਾਰ ਸੌ ਰੁਪਏ ਦੀ ਮਿਲਦੀ ਏ। ਮੈਂ ਲੈ ਆ ਪਿੱਛੋਂ ਦੋ ਜੀਨਸਾਂ ਲੈ ਕੇ ਆ ਦੋ ਸ਼ਰਟਾਂ ਲੈ ਕੇ ਆਯਾ ਵਾ।
ਫੇਰ ਤਾ ਵਧੀਆ ਹੈਗਾ ਨਾ। ਹੈਲੋ-ਹੈਲੋ। ਹੈਲੋ
ਹੈਲੋ, ਅਵਾਜ਼ ਨਹੀਂ ਆਉਣਡੀ।
ਹਾਂਜੀ-ਹਾਂਜੀ ਆਵਾਜ਼ ਆਂਦੀ ਪੀ ਏ।
ਫੇਰ ਬਸ ਤੁਸੀਂ ਕੁਛ ਨੀ ਕਰਨਾ ਓਹਦਾ ਅ ਇਥੋਂ ਦੀ ਨਾ ਜਿੱਦਾਂ ਬਰਸਾਤਾ ਲੱਗਣਗੀਆ ਨਾ ਤਾਹੀ ਜਾਣਾ ਹੁਣ ਤਾ ਬੜੀ ਗਰਮੀ ਹੈਗੀ ਉੱਧਰ।
ਅੱਛਾ ਨਈ ਜਦੋਂ ਜਾਵਾਂਗੇ ਫੇਰ ਤੁਹਾਨੂੰ ਨਾਲ ਲੈ ਚੱਲਾਂਗੇ ਸਾਡੇ ਨਾਲ ਹੀ ਚੱਲਣਾ ਤੁਸੀ।
ਚੱਲਲਾਗੇ-ਚੱਲਲਾਗੇ ਦੀਦੀ, ਲੈ ਲੈਜੋਗੇ ਲੈ, ਲੈ ਜੋਗੇ ਤੇ ਚਲੇਗਾ ਜੀ ਗ਼ਰੀਬ ਬੰਦੇ ਨੁੰ।
ਹਾਂ-ਹਾਂ ਨੀ ਨਾਲ ਲੈਕੇ ਚੱਲਾਂਗੇ ਤੁਹਾਨੂੰ, ਕਿਉਂਕਿ ਸਾਨੂੰ ਖੁਦ ਨੀ ਪ ਤਾ ਹੈਗਾ।
ਲੈ ਜਾਣਾ ਗ਼ਰੀਬਾ ਨੂੰ।
ਸਾਡੀ ਫੈਮਲੀ ਚ ਤਾਨੂੰ ਨਾਲ ਸ਼ਾਮਿਲ ਕਰ ਲਾਂਗੇ ਹੋਰ ਕੀ।
ਲੈ ਜਾਣਾ ਕਿਰਪਾ ਹੋਏਗੀ ਤੁਹਾਡੀ ਕਿਰਪਾ ਕਰੋ।
ਹਾਂਕੱਪੜਾ-ਲੱਤਾ ਲੈ ਦੇਣਾ ਸਾਨੂੰ। ਸਾਰਾ ਉਹ
ਜ਼ਰੂਰ ਜ ਦਾਂ ਜਿੱਦਾਂ ਤੁਹਾਨੂੰ ਚੰਗਾ ਲੱਗੇ ਉਹਦਾ ਦਵਾ ਦੇਗੇ ਕੁੜੀਆਂ ਦੇ ਟੋ ਮਿਲਦੇ ਨੇ ਪੰਜਾਹ-ਪੰਜਾਹ ਰੁਪਏ ਦੇ ਸੌ-ਸੌ ਰੁਪਏ ਦੇ। ਬਿਲਕੁਲ ਨਵੇਂ ਸਾਫ਼-ਸੁਥਰੇ।
ਠੀਕ ਹੈ ਫੇਰ ਕਦੋਂ ਚਲੀਏ ਫੇਰ ਮਤਲਬ ਕਿ ਹੁਣ ਤਾਂ ਹੁਣ ਤਾਂ ਬਹੁਤ ਗਰਮੀ ਹੈਗੀ ਏ।
ਹਜੇ ਜਾਣ ਦਾ ਕੋਈ ਫਾਇਦਾ ਨੀ ਹੈ ਬੜੀ ਗਰਮੀ ਉੱਥੇਹੀ ਉੱਥੇ ਇੱਥੋਂ ਜਾਦਾ ਗਰਮੀ ਹੈ। ਉੱਥੇ ਪੋਲਿਊਸ਼ਨ ਜਾਦਾ ਐਨਾ। ਦਿੱਲੀ ਪਲਿਊਸ਼ਨ ਜਾਦਾ ਤਾਂ ਕਰਕੇ ਉੱਥੇ ਗਰਮੀ ਬੜੀ ਪੈਨਡੀਏ।
ਹੂੰ, ਮੀਨੇ ਬਣਾ ਲੀਏ।
ਹਾਂਜੀ
ਅਗਲੇ ਮਹੀਨੇ ਬਣਾ ਲਈਏ।
ਅਗਲੇ ਮਹੀਨੇ ਬਣਾ ਲਓ ਪਲੈਨ ਫਿਰ ਉ ਚੱਲਦੇ ਆ ਫੇਰ ਹੋਰ ਕੀ।
ਫੇਰ ਬੁਕਿੰਗ ਕਰਾਣੀ ਪਏਗੀ।
ਅਗਲੇ ਮੀਨੇ ਆਹ ਪੰਦਰਾਂ-ਸੋਲਾਂ ਤਾਰੀਖ ਨੂੰ ਚਲੇ ਜਾਓ ਤੁਸੀਂ ਸਹੀ ਰਹੇਗਾ। ਹੋਰ ਕੀ ਬਰਸਾਤਾਂ ਪੈ ਜੇ ਪੈਣਗੀਆਂ ਨਾ ਹੁਣ ਅਗਲੇ ਲਫ਼ਤੇ ਬਰਸਾਤਾ ਪੈਣਗੀਆਂ। ਤੁਹਾਨੂੰ ਵੀ ਫਾਇਦਾ ਹੋਏਗਾ ਪਤਾ ਕੀ ਗਰਮੀ ਥੋੜਾ ਰਾਤ ਮਿਲ ਜਾਗਾ।
ਹਾਂ ਮੇਰੇ ਕਹਿਣ ਦਾ ਮਤਲਬ ਹੈ ਜੇ ਜਾਣਾ ਟਿਕਟ ਤੇ ਬੁਕਿੰਗ ਕਰਾਣੀ ਪਏਗੀ।
ਹਾਂਜੀ-ਹਾਂਜੀ ਬੁਕਿੰਗ ਕਰਾ ਕੇ ਹੀ ਜਾਣਾ ਉਹਦੇ ਚ ਫਾਇਦਾ ਹੈ ਤੁਹਾਨੂੰ ਜਨਰਲ ਡੱਬੇ ਚ ਧੱਕੇ ਖਾਓਗੇ ਹੋਰ ਕੁਝ ਨੀ। ਉੱਥੇ ਫੇਰ ਸਾਰਾ ਭਹੀਆ ਮਾਲ ਚੜੇਗਾ। ਗਰਮੀ ਹੋਏਗੀ ਉੱਤੇ-ਉੱਤੇ ਚੜ੍ਹ ਰੇ ਹੋਣੇ ਕੱਟੇ ਲੈਕੇ ਚੜਨਗੇ ਮੋਟੇ-ਮੋਟੇ ਜੇ। ਕੁੱਤੇ ਸੱਟਣੇ ਕੱਟੇ ਫੇਰ ਤੁਸੀਂ ਵੇਖਣ ਡ ਵੇਖੋ। ਇਹ ਕੱਟੇ ਸਿੱਧਾ ਉੱਤੇ ਆਣਗੇ।
ਬਿਲਕੁਲ-ਬਿਲਕੁਲ।
ਤਾ ਹੀ ਕਰਕੇ ਕਆ ਕਿ ਬਈ ਆਰਾਮ ਨਾਲ ਜਾਣਾ ਕੋਈ ਦਿੱਕ ਹਾਂਜੀ
ਯਾ ਫੇਰ ਅਗਲੀ ਵਾਰੀ।
ਹਾਂਜੀ-ਹਾਂਜੀ ਉਹ ਸਾਡਾ ਤਾਂ ਮੁਸ਼ਕਿਲ ਹੀ ਹੈ, ਤੁਸੀਂ ਚਲੇ ਜਾਣਾ ਤੁਹਾਨੂੰ ਦੱਸਤਾ ਮੈਂ ਕਿਵੇਂ ਕਰਨਾ। ਕੋਈ ਜ਼ਰੂਰਤ ਏ ਤਾਂ ਫੋਨ ਕਰ ਲੈਣਾ ਹੀ ਸੀ ਤੇ,
ਹਾਂਜੀ ਸਾਰਾ ਕੁਛ ਲੰਘ ਜਾਣਾ ਰਹਿਣ ਸਹਿਣ ਦਾ ਕਮਰੇ ਵਗੈਰਾ ਦਾ ਕੀ ਸਿਸਟਮ ਸਿਸਟਮ ਹੈਗਾ ਵੇ, ਲੰਗਰ ਪਾਣੀ ਦਾ,
ਮਿਲ ਜੇ ਗਾ। ਉੱਥੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਇਹ ਇੱਥੇ ਲੰਗਰ ਹੈਗਾ ਇੱਥੇ ਹੋਲ ਹੈਗਾ। ਰਹਿਣ ਦਾ ਸਹਿਣ ਦਾ ਹੈ ਸਾਰਾ,
ਚਲੋ,
ਹੋਰ ਫਿਰ, ਪੱਕਾ ਹੈਨਾ ਫਿਰ, ਫੇਰ ਪੱਕੇ ਆ ਜਾਓਗੇ।
ਹਾਂਜੀ-ਹਾਂਜੀ, ਪੁੱਛਣਾ ਪਏਗਾ ਸਾਨੂੰ।
ਕੋਈ ਨਾ ਦੱਸ ਦੇਣਾ ਫਿਰ ਮੈਂ ਕਿ ਤੁਹਾਨੂੰ ਦਸ ਦੇਵਾਂ ਮੈਂ ਜਿੱਦਾਂ ਜਿੱਦਾਂ ਹੈ ਟਿਕਟ ਬੁੱਕ ਕਰਾ ਲੈਣਾ ਤੁਸੀਂ ਇੱਕ ਵਾਰੀ
ਹਾਂ, ਤੁਹਾਡੇ ਕੋਲ ਕਰਵਾ ਲਾਂਗੇ ਅਸੀਂ ਨਹੀਂ, ਸਾਨੂੰ ਤਾਂ ਇਹਦਾਂ ਦੀ ਨੀ ਟਿਕਟ
ਅੱਛਾ-ਅੱਛਾ, ਹਾਂ, ਬੜੇ ਬੈਠੇ ਨੇ ਟਿਕਟ ਬੁੱਕ ਕਰਾ ਦੇਣਗੇ ਬੜੇ ਲੋਕੀ ਨੇ, ਹੋਰ, ਉੱਥੇ ਜ਼ਰੂਰ ਜਾਣਾ ਲਾਲ ਕਿਲ੍ਹਾ, ਉੱਥੇ ਵੀ ਨਜ਼ਾਰੇ ਨੇ ਵੇਖਣ ਦੇ, ਨਾਲ ਦੇ ਨਾਲ ਉੱਥੇ ਮਤਲਬ ਥੋੜ੍ਹੀ ਜਹੀ ਦੂਰੀ ਤੇ ਨਾ ਸ਼ਹੀਦਗੰਜ ਸਾਹਿਬ ਵੀ ਹੈਗਾ। ਬੰਗਲਾ ਸਾਹਿਬ ਵੀ ਉੱਥੇ ਹੀ ਨੇੜੇ ਹੈ ਦਸ ਪੰਦਰਾਂ ਮਿੰਟ ਦੂਰ ਤੇ,
ਲਾਲ ਕਿਲ੍ਹਾ ਵੀ ਦੇਖ ਕੇ ਆਵਾਂਗੇ, ਬੱਚਿਆਂ ਨੂੰ ਦਿਖਾ ਕੇ ਲਿਆਵਾਂਗੇ ਲਾਲ ਕਿਲ੍ਹਾ ਵੀ,
ਹਾਂਜੀ-ਹਾਂਜੀ, ਬੱਚਿਆਂ ਨੂੰ ਵਿਖਾਣਾ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ,
ਹਾਂ ਹੈ, ਉਹ ਤੋਂ,